ਹੈਲੋ
ਹੈਲੋ
ਸਸ ਸ੍ਰੀ ਕਾਲ ਜੀ।
ਸਸ ਸ੍ਰੀ ਕਾਲ ਜੀ।
ਹੋਰ ਠੀਕ ਹੋ।
ਹਾਂਜੀ ਵਧੀਆ ਤੁਸੀ ਸੁਣਾਓ।
ਵਧੀਆ-ਵਧੀਆ ਕੀ ਕਰ ਰਹੇ ਹੋ।
ਹਾਂਜੀ
ਕੀ ਕਰ ਰਹੇ ਹੋ ਮੈਂ ਕਿਹਾ।
ਹਾਂਜੀ-ਹਾਂਜੀ
ਮੈਂ ਨਾ ਉਹਦੇ ਪੋਲਿਊਸ਼ਨ ਬਾਰੇ ਗੱਲ ਕਰਨੀ ਸੀ ਕਿ ਵੀ ਅੱਜ ਦੇ ਟਾਈਮ ਵਿੱਚ ਕਿੰਨਾ ਪੋਲਿਊਸ਼ਨ ਹੋ ਗਿਆ, ਪੋਲਿਊਸ਼ਨ ਬਾਰੇ ਗੱਲ ਕਰਨੀ ਸੀ।
ਹਾਂਜੀ-ਹਾਂਜੀ ਕਰਦੇ ਹਾਂ।
ਅੱਜ ਦੇ ਟਾਈਮ ਵਿੱਚ ਕਿੰਨਾ ਪੋਲਿਊਸ਼ਨ ਹੋ ਗਿਆ। ਦੇਖਿਆ ਜਾਏ ਤੇ ਕਿੰਨੀ ਬਿਮਾਰੀਆਂ ਫੈਲ ਰਹੀਆਂ ਉਹਦੇ ਨਾਲ ਪੋਲਿਊਸ਼ਨ ਨਾਲ।
ਬੌਤ-ਬੌਤ ਅੱਜ ਕੱਲ ਤੇ।
ਹਾਂਜੀ ਤੁਹਾਡੇ ਹਿਸਾਬ ਨਾਲ ਗੌਰਮੈਂਟ ਨੂੰ ਐਸਾ ਕੀ ਕਰਨਾ ਚਾਹੀਦਾ ਜਿਹਦੇ ਨਾਲ ਮਤਲਬ ਪੋਲਿਊਸ਼ਨ ਕੰਟਰੋਲ ਇਚ ਹੋ ਜੇ।
ਸਾਡੇ ਹਿਸਾਬ ਨਾਲ ਤਾਂ ਦੇਖਿਆ ਜਾਏ ਗੌਰਮੈਂਟ ਨੂੰ ਕਰਨਾ ਚਾਹੀਦਾ ਹੈ ਜਿਹੜੀ ਇੰਡਸਟਰੀਜ਼ ਵਗੈਰਾ ਏਰੀਆ ਹੈਗਾ। ਉਹਨਾ ਚ ਜਿਹੜਾ ਪੋਲਿਊਸ਼ਨ ਨਿਕਲਦਾ ਫੈਕਟਰੀਆਂ ਤੋਂ ਉਹ ਜਿਹੜਾ ਪਰ ਉਹ ਪੋਲਿਊਸ਼ਨ ਰਾਹੀ ਜਿਹੜਾ ਪਾਣੀ ਹੁੰਦਾ ਗੰਦਾ ਪਾਣੀ ਉਹਨੂੰ ਨਦੀਆ ਦੁਆਰਾ ਨਦੀਆ ਚ ਵਹਾ ਦਿਤਾ ਜਾ ਤੇ ਸਾਡੇ ਸਾਬ ਨਾਲ ਤੇ ਫੇਰ ਐਸੀ ਮਸ਼ੀਨਰੀ ਆਣੀ ਚਾਹੀਦੀ ਏ ਜਿਹਦੇ ਚ ਪੋਲਿਊਸ਼ਨ ਵੀ ਘਟ ਹੋਏ। ਔਰ ਕੋਇਲਡ ਇੰਡਸਟਰੀ ਦਾ ਜਿਹੜਾ ਉਹ ਹੈਗਾ ਨਾ
ਹਾਂਜੀ-ਹਾਂਜੀ ਹਾਂਜੀ, ਪਰ ਵੈਸੇ ਦੇਖਿਆ ਜਾਏ ਨਾ ਸਾਡੇ ਇੱਥੇ ਸਾਡੇ ਮਹੱਲੇ ਵਿੱਚ ਵੀ ਦੋ ਤਿੰਨ ਫੈਕਟਰੀਆਂ ਹੈਗੀਆਂ। ਉਹਨਾਂ ਉਹਨਾਂ ਨੇ ਨਾ ਪਤਾ ਕੀ ਕੀਤਾ ਤਾਂ ਫੈਕਟਰੀਆਂ 'ਚ ਉਹਨਾਂ ਨੇ ਏਅਰ ਪੋਲਿਊਸ਼ਨ ਲਾਏ ਦਾ ਮਤਲਬ ਜਿਵੇਂ ਏਅਰ ਜਦੋਂ ਕੋਈ ਮਾਲ ਮੂਲ ਦਵਾਂਦੇ ਨੇ ਨਾ। ਹੁੰਦਾ ਪਲੂਸ਼ਸ਼ਨ ਆਂਦਾ ਬੜਾ ਗੰਦਾ ਅਤੇ ਉਹਨਾਂ ਨੂੰ ਫਿਲਟਰ, ਫਿਲਟਰ ਕਰਨ ਵਾਸ ਤੇ ਉਹਨਾਂ ਨੇ ਉਹ ਧੂੰਏ ਨੂੰ ਫਿਲਟਰ ਕਰਨ ਵਾਸਤੇ ਉਹਨਾਂ ਨੇ ਮਸ਼ੀਨਰੀ ਲਾਈ ਦੀ ਹੈ ਮਤਲਬ ਸਾਡੇ ਇੱਧਰ ਕਈ ਫੈਕ ਰੀਆਂ ਤੇ ਹੈਗੀਆਂ ਸੀ।
ਹਾਂਜੀ-ਹਾਂਜੀ ਇਹ ਨਾ ਫਿਰ ਵੱਡੀ-ਵੱਡੀ ਇੰਡਸਟਰੀਜ਼ ਵਗੈਰਾ ਏਰੀਆ ਚ ਹੁੰਦੀਆ ਫਿਰ
ਹਾਂਜੀ ਫਿਰ ਕੋਈ ਫੈਕਟਰੀਆਂ ਐਸੀ ਵੀ ਹੈਗੀਆਂ ਜਿਦੇ ਵਿੱਚ ਮਤਲਬ ਤਜਾਬ ਹੋ ਗਈ। ਤੇਜਾਬ ਦਾ ਯੂਜ ਹੁੰਦਾ ਉਹੀ ਨਾਲੀ ਦੇ ਵਿੱਚ ਐਵੇਂ ਰੋਡ ਦਿੰਦੇ ਨੇ। ਉਹੀ ਜਿਵੇਂ ਜਾਨਵਰ ਹੋ ਗਏ ਗਏ ਹਾਂਜੀ।
ਚਾਹੀਦੀਆਂ।
ਇਹੀ ਵੇਖਣੀ ਚਾਹੀਦੀ ਉਹਨਾਂ ਨੂੰ ਮਤਲਬ ਉਹਨਾਂ ਨੂੰ ਸਟੋਪ ਲਾਉਣਾ ਚਾਹੀਦਾ ਇਹਦੇ ਉੱਤੇ। ਹੋਰ ਵੈਸੇ ਚਲਾਨ ਵੀ ਹੋਣੇ ਚਾਹੀਦੇ ਨੇ ਤੇ ਮੇਰੇ ਮੈਂ ਜਿੱਥੇ ਤੱਕ ਸੋਚਦਾ ਵਾ ਕਿ ਵੀ ਮਤਲਬ ਜੋ ਪੋਲਿਊਸ਼ਨ ਕਰਦਾ ਹੁਣ ਤੇ ਚਲਾਨ ਵੀ ਹੋਣੇ ਚਾਹੀਦੇ ਨੇ
ਬਿਲਕੁਲ ਹੋਣੇ ਚਾਹੀਦੇ ਨੇ ਚਲਾਨ ਏਅਰ ਪੋਲਿਊਸ਼ਨ ਦੇ ਕਾਰਨ ਜਿਹੜੀ ਬਿਮਾਰੀਆਂ ਫੈਲ ਰਹੀਆਂ ਛੋਟੇ ਬੱਚਿਆਂ ਨੂੰ ਤਾਂ ਖਾਸ ਕਰ ਜ਼ਿਆਦਾ ਲੱਗਦੀਆਂ। ਕਿਉਂਕਿ ਨਿਊ ਜਨਰੇਸ਼ਨ। ਖਾਣਾ ਪੀਣਾ ਇੰਨਾ ਵਧੀਆ ਵੀ ਨਹੀਂ ਹੈਗਾ ਔਰ ਪੋਲਿਊਸ਼ਨ ਇੰਨਾ ਹੋਏਗਾ ਤੇ ਜਲਦੀ ਬਿਮਾਰੀ ਲ
ਹਾਂਜੀ ਹਾਂਜੀ, ਹੁਣ ਪਿੱਛੇ ਵੀ ਬਿਮਾਰੀ ਫੈਲੀ ਸੀ ਇੱਕ ਬਹੁਤ ਬਿਮਾਰੀਆਂ ਫੈਲ ਰਹੀਆਂ ਪੋਲਿਊਸ਼ਨ ਕਰਕੇ ਫੈਲ ਰਿਹਾ ਏਅਰ ਪੋਲਿਊਸ਼ਨ ਕਰਕੇ
ਹਾਂਜੀ-ਹਾਂਜੀ ਔਰ ਖ਼ਾਸ ਕਰਕੇ ਵਾਟਰ ਪੋਲਿਊਸ਼ਨ ਸਾਡੇ ਇੱਧਰ ਦਾ ਪਾਣੀ ਇੰਨਾ ਗੰਦਾ ਹੈਗਾ ਪਾਣੀ 'ਚ ਜਦ ਇੰਨੀ ਪੋਲਿਊਸ਼ਨ ਹੋਏਗੀ ਇੰਨੀ ਬਿਮਾਰੀਆਂ ਪਾਣੀ 'ਚ ਹੋਣਗੀਆਂ ਤੇ ਫਿਰ ਬਿਮਾਰੀਆਂ ਤੇ ਆਪਾਂ ਹੀ ਲੱਗਣਗੀਆਂ ਬੰਦਿਆਂ ਨੂੰ
ਹੈ ਤੇ ਹੈਈ ਆ ਜੀ।
ਹਾਂਜੀ-ਹਾਂਜੀ ਇਹਦੇ ਬਾਰੇ ਤੇ ਫਿਰ ਗੌਰਮੈਂਟ ਨੂੰ ਸਾਨੂੰ ਗੱਲ ਗੌਰਮੈਂਟ ਨੂੰ ਸੋਚਣਾ ਚਾਹੀਦਾ।
ਹਾਂਜੀ-ਹਾਂਜੀ ਨਹੀਂ ਉਹ ਮਤਲਬ ਕਈ-ਕਈ ਜਗ੍ਹਾ ਹੈਗੇ ਆ ਮਤਲਬ ਉਹਨਾਂ ਨੇ ਵਾਟਰ-ਵਾਟਰ ਦਾ ਵੀ ਸੋਲਿਊਸ਼ਨ ਕੀਤਾ ਦਾ। ਜਿਹਦੇ ਵਿੱਚ ਮਤਲਬ ਪਾਣੀ ਜਿਹੜਾ ਹੁੰਦਾ। ਉਹ ਫਿਲਟਰ ਹੋ ਕੇ ਆਂਦਾ ਬਾਹਰ ਕਈ ਫੈਕਟਰੀਆਂ ਵਿੱਚ ਹੈਗਾ ਤੇ ਕਈ ਫੈਕਟਰੀਆਂ 'ਚ ਐਸਾ ਹੈਗਾ ਜਿਹਦੇ ਵਿੱਚ ਐਵੇਂ ਹੀ ਰੋੜ ਦਿੰਦੇ ਨੇ ਤੇਜਾਬ ਵਾਲਾ ਪਾਣੀ
ਹਾਂਜੀ-ਹਾਂਜੀ ਔਰ ਦਿੱਲੀ 'ਚ ਪ ਪੋਲਿਊਸ਼ਨ ਦੇਖ ਲਓ ਕਿੰਨਾ ਹੈਗਾ ਦਿੱਲੀ 'ਚ ਪੋਲਿਊਸ਼ਨ ਉੱਧਰ ਲੋਕ ਮਾਸਕ ਲਾ ਕੇ ਘੁੰਮਦੇ ਆ ਦਿੱਲੀ 'ਚ
ਹਾਂਜੀ-ਹਾਂਜੀ ਉਹੀ ਤੇ ਹੁਣ
ਤੇ ਜਨਤਾ ਜੀਏਗੀ ਕਿਵੇਂ ਸਾਹ ਕਿਵੇਂ ਲਈਏ ਇਸ ਹਵਾ 'ਚ ਹੁਣ ਤੁਸੀਂ ਪਿੱਛੇ ਵੀ ਸੁਣਿਆ ਹੋਣਾ ਇੱਕ ਹੁਣੇ ਤੁਸੀਂ ਪਿੱਛੇ ਵੀ ਸੁਣਿਆ ਹੋਣਾ ਇੱਕ ਬਿਲ ਗੇਟਸ ਨੇ ਬਿਲ ਗੇਟਸ ਨੇ ਇੱਕ ਉਹ ਏਅਰ ਨਾਲ ਕੁਛ ਕੀਤਾ ਸੀ ਮੇਰੇ ਖਿਆਲ ਮੈਂ
ਹਾਂਜੀ-ਹਾਂਜੀ, ਹਾਂਜੀ-ਹਾਂਜੀ।
ਤੇ ਉਹਦੇ ਲਈ ਇੱਕ ਲੇਅਰ ਬਣਾਤੀ। ਉਹਨੇ ਬਦਲ ਹੁਣ ਜਿਹੜੀ ਸੂਰਜ ਦੀ ਰੋਸ਼ਨੀ ਸੀ ਉਹ ਨੀਚੇ ਨਹੀਂ ਆ ਪਾ ਰਹੀ ਸੀ ਜਿਹਦੇ ਕਾਰਨ ਹੋਰ ਪੋਲਿਊਸ਼ਨ ਫੈਲ ਰਿਹਾ ਸੀ।
ਹਾਂਜੀ-ਹਾਂਜੀ,
ਫੋਟੋ ਹੋ ਰਹੀ ਸੀ ਨਾ ਪੂਰੀ ਫੋਟੋ ਹਾਂਜੀ।
ਹੁਣ ਜਿਵੇਂ ਕਈ-ਕਈ ਜਗ੍ਹਾਵਾਂ 'ਤੇ ਇੰਨਾ ਪੋਲਿਊਸ਼ਨ ਹੈਗਾ ਮਤਲਬ ਕਿ ਸਾਹ ਵੀ ਲੈਣਾ ਔਖਾ ਹੋ ਜਾਣਾ ਹੁਣ ਗੱਡੀਆਂ ਲਗਾ ਲਓ ਹੁਣ ਜਿਹੜੀ ਗੱਡੀਆਂ ਲਗਾ ਲਓ ਇੱਥੇ ਜਿਹੜੀ ਪੁਰਾਣੇ ਹਾਂਜੀ। ਪੁਰਾਣੇ-ਪੁਰਾਣੇ ਟਾਈਮ ਚ ਜਿਹੜੀ ਗੱਡੀਆਂ ਹੁੰਦੀਆਂ ਸੀ ਉਹ ਕੁਝ ਜ਼ਿਆਦਾ ਹੀ ਕਰਦੀਆਂ ਸੀ।
ਪ੍ਰਾਈਵੇਟ ਸੈਕਟਰ, ਹਾਂਜੀ ਇਹਦੇ ਬਾਰੇ ਹੁਣ ਪ੍ਰਾਈਵੇਟ ਸੈਕਟਰ ਥੋੜ੍ਹੀ ਨਾ ਟੈਕਨੋਲੋਜੀ ਚ ਆ ਰਿਹਾ। ਕਾਰ ਪੋਲਿਊਸ਼ਨ ਜਿਹੜਾ ਹੋ ਰਿਹਾ ਨਾ ਇਹ ਘੱਟ ਇਹ ਵੀ ਘੱਟ ਕਰਨਾ ਚਾਹੀਦਾ। ਨਹੀਂ ਦੇਖੋ ਹੁਣ ਵੱਡੇ-ਵੱਡੇ ਜਿਹੜੇ ਸ਼ਹਿਰ ਹੈਗੇ ਚੰਡੀਗੜ੍ਹ ਵਗੈਰਾ, ਦਿੱਲੀ, ਦਿੱਲੀ ਵਗੈਰਾ ਇਹਦੇ ਚ ਤੇ ਆਪਾਂ ਪੰਜ ਸਾਲ ਤੋਂ ਮਤਲਬ ਦੋ ਹਜ਼ਾਰ ਪੰਦਰਾਂ ਤੋਂ ਨੀਚੇ ਦੀ ਗੱਡੀ ਲੈ ਕੇ ਨੀ ਜਾ ਸਕਦੇ ਜਿਹਦਾ ਪੋਲਿਊਸ਼ਨ ਜ਼ਿਆਦਾ ਹੈਗਾ
ਹਾਂਜੀ ਉਹੀ ਤੇ।
ਇਹ ਤੇ ਸਿੱਧਾ ਪ੍ਰਤੀਬੰਧ ਲਗਾਤਾ ਗੌਰਮੈਂਟ ਨੇ ਦਿੱਲੀ ਗੋੌਰਮੈਂਟ ਨੇ।
ਹਾਂਜੀ ਐ ਚ ਥੋੜ੍ਹਾ ਸਾਡੀ ਵੀ ਡਿਊਟੀ ਬਣਦੀ ਆ ਆਪਾਂ ਵੀ ਮਤਲਬ ਥੋੜ੍ਹੀ ਮਤਲਬ ਜ਼ੇ ਜੇਕਰ ਅਗਰ ਆਪਾਂ ਫੈਕਟਰੀ ਲਗਾ ਰਹੇ ਹਾਂ। ਆਪਾਂ ਵੀ ਇਸ ਚੀਜ਼ ਪੋਲਿਊਸ਼ਨ ਬਾਰੇ ਧਿਆਨ ਰੱਖੀਏ ਕਿ ਵੀ ਆਪਾਂ ਫਿਲਟਰਰੇਸ਼ਨ ਲੈ ਕੇ ਆਈਏ ਹੁਣ ਤੇ ਗੌਰਮੈਂਟ ਨੇ ਸਗੋਂ ਬੜਾ-ਬੜਾ ਕਰਤਾ ਠੀਕ
ਓਹੀ ਤੇ ਲਗਾਣੀ ਚਾਹੀਦੀ ਬੰਦਿਆਂ ਨੂੰ ਰੋਕਣ ਵਾਸਤੇ। ਟੈਕਨੋਲੋਜੀ ਲੈਣੀ ਚਾਹੀਦੀ ਹੈ ਆਪਣੀ ਫੈਕਟਰੀ ਵਗੈਰਾ ਜਿਹਨਾਂ ਦੀ ਹੈਗੀ ਨਾ ਵੱਡੀ-ਵੱਡੀ ਇੰਡਸਟਰੀ ਸਾਡੇ ਇੱਧਰ ਵੀ ਹੈਗੀਆਂ ਦੋ-ਤਿੰਨ ਇੰਡਸਟਰੀਜ਼ ਆਪਣੇ ਉੱਧਰ ਪਰ ਉੱਧਰ ਅਜੇ ਆਇਆ ਨੀ। ਚੀਜ਼ਾਂ ਲਿੱਤੀਆਂ ਨੀ ਉਹਨਾਂ ਨੇ ਇੰਡਸਟਰੀ ਦੇ ਬੰਦਿਆਂ ਨੇ। ਉਹ ਵੀ ਐਵੇਂ ਕਰੀ ਜਾਂਦੇ ਬਸ ਧੂੰਆਂ ਸੱਟੀ ਜਾਂਦੇ ਹਵਾ ਚ ਪਾਣੀ ਐਵੇਂ ਫਿਰ ਬਈ ਜਾਂਦੇ ਨੇ ਕੋਈ ਸੋਚ ਨੀ ਰਿਹਾ ਜੇ ਉਹ ਗੌਰਮੈਂਟ ਸੋਚੇਗੀ ਤੇ ਫਿਰ‌
ਉਹੀ ਅਤੇ ਗੌਰਮੈਂਟ ਨੂੰ ਸੋਚਣਾ ਚਾਹੀਦਾ ਪਰ ਵੈਸੇ ਗੌਰਮੈਂਟ ਜਿੱਧਰ ਕਰਨ ਵਾਲੇ ਕੰਮ ਹੈਗੇ ਨੇ ਉਹ ਕਰ ਵੀ ਰਹੀ ਏ। ਤੇ ਜਿਵੇਂ ਹੁਣ ਛੋਟੇ-ਮੋਟੇ ਹੁੰਣ ਆ ਥੋੜ੍ਹੀ ਗੌਰਮੈਂਟ ਆਪਣੇ ਰੱਖੇਗੀ ਹਾਂਜੀ। ਹੁਣ ਛੋਟੇ ਸੈਕਟਰ ਵਿੱਚ ਹੁਣ ਖੁਦ ਦੀ ਦੇਖ ਦੇਖਣਾ ਪਏਗਾ ਹੁਣ ਜਿਹੜਾ ਕੰਮ ਕਰਦਾ ਪਿਆ ਜੀ ਛੋਟੇ ਸੈਕਟਰ ਦੇ ਵਿੱਚ। ਇਹ ਤੇ ਉਹਦੀ ਡਿਊਟੀ ਬਣਦੀ ਹੈ।
ਹਾਂਜੀ-ਹਾਂਜੀ, ਔਰ ਤੁਸੀਂ ਕਾਰ ਪੋਲਿਊਸ਼ਨ ਤੋਂ ਕਹਿ ਰਹੇ ਸੀ ਔਰ ਕਾਰ ਦਾ ਅੱਜ ਕੱਲ ਦਾ ਬਹੁਤ ਗੰਦਾ ਪੋਲਿਊਸ਼ਨ ਬਹੁਤ ਗੰਦਾ ਧੂਆ ਹੈਗਾ।
ਹਾਂਜੀ, ਕਾਰ ਦਾ- ਕਾਰ ਦਾ ਉਹੀ ਉਹ ਪਹਿਲੇ-ਪਹਿਲੇ ਵੀ ਥੋੜ੍ਹਾ ਬਹੁਤ ਠੀਕ ਹੁੰਦਾ ਸੀ।
ਤੇ ਕਾਰ ਹੋਰ ਜ਼ਿਆਦਾ ਹੈਗੀ ਕਾਰਾਂ ਹੋਰ ਦੂਆ ਮਾਂ ਜਿਹੜੀਆਂ ਹੈਗੀਆਂ, ਟੋਰਲੀਆਂ ਧੂੰਆਂ ਬਹੁਤ ਗੰਦਾ ਇਹਨਾਂ ਦਾ ਤੇ
ਤਨਖਾਰ ਨਾਲੇ ਹਾਂ ਪੋਲਿਊਸ਼ਨ ਕਾਰਨ ਵੀ ਕੁਛ ਗਰਮੀ ਪੈ ਰਹੀ ਹੈ। ਐਤੇ ਫਿਰ ਐਦਾ ਇੱਕ ਮਤਲਬ ਹੈਗਾ ਸਿਚੁਏਸ਼ਨ ਮਤਲਬ ਕਿ ਪੇੜ ਲਗਾਣੇ ਚਾਹੀਦੇ ਪੇੜ ਲਗਾਣ ਨਾਲ ਵੀ ਕਾਫੀ ਬੈਨੀਫਿਟਸ ਮਿਲਣਗੇ ਅਗਰ ਆਪਾਂ- ਅਗਰ ਆਪ ਪਰ ਹਾਂਜੀ।
ਹਾਂਜੀ, ਹੈਲਥ ਅਗਰ ਬਚਾਉਣੀ ਹੈ ਤੇ ਸਾਨੂੰ ਪੇੜ ਲਾਉਣੇ ਪੈਣਗੇ ਪੋਊਸ਼ਨ ਤੋਂ ਬਚਣਾ ਹੈ ਸਾਨੂੰ।
ਹਾਂਜੀ, ਉਹ ਹੀ ਤੇ। ਹੁਣ ਸਾਡੇ ਅ ਸਾਡੇ ਘਰ ਹੀ ਦੇਖ ਲਓ ਸਾਡੇ ਘਰ ਦੇ ਬਾਹਰ ਵੀ ਆਪਾਂ ਪਲਾਂਟਸ ਲਾਏ ਦੇ ਨੇ। ਛੋਟੇ-ਛੋਟੇ ਗਮਲੇ ਵਿੱਚ। ੱ
ਹਾਂਜੀ-ਹਾਂਜੀ, ਬਿਲਕੁਲ। ਇਹਦੇ ਬਾਰੇ ਤਾਂ ਸਾਨੂੰ ਖੁਦ ਸੋਚਣਾ ਪੈਣਾ।
ਹਾਂਜੀ, ਹੁਣ ਹੈ ਪਿੱਛੇ ਵੀ ਕਈਆਂ-ਕਈ ਬੰਦਿਆਂ ਨੇ ਮਤਲਬ ਉਹ ਕੀਤਾ ਸੀ। ਨਵਾਂ ਟਰੈਂਡ ਸ਼ੁਰੂ ਕੀਤਾ ਸੀ, ਮਤਲਬ ਪੇੜ ਲਗਾਨ ਦਾ ਪੇੜ ਲਗਾਣੇ ਉਹਨਾਂ ਨੇ ਜ਼ਿਆਦਾ ਤੋਂ ਜ਼ਿਆਦਾ।
ਕਿੱਧਰ ਤੋਂ?
ਉਹੀ ਤਾਂ ਉਹ ਹੋ ਗਿਆ ਬੰਦ।
ਹਾਂਜੀ-ਹਾਂਜੀ।
ਉਹ ਪੋਲਿਊਸ਼ਨ ਹੋਣ
ਹੁਣ ਆਪਾਂ ਸਾਡੇ ਮਹੱਲੇ ਚ ਦੋ-ਤਿੰਨ ਫੈਕਟਰੀ ਹੈਗੀਆਂ। ਮਤਲਬ ਵੱਡੀ ਨਹੀਂ ਹੈਗੀਆ ਛੋਟੀ ਹੈਗੀਆਂ। ਪਰ ਹੈਗਾ ਤਾਂ ਪੋਲਿਊਸ਼ਨ ਉਹਨਾਂ ਦਾ ਵੀ ਬਹੁਤ ਹੈ। ਪਰ ਹੁਣ ਛੋਟੀ ਮੋਟੀ ਫੈਕਟ ਗੋਰਮੈਂਟ ਸੈਕਟਰ ਵੀ ਇਧਰ ਧਿਆਨ ਹੀ ਨਾ ਦਿੰਦੀ। ਨਾ ਇਨਕਮ ਟੈ ਉਹ ਦਿੰਦੇ ਨੇ। ਜੀ ਐਸ ਟੀ ਵਾਲੇ ਬਸ ਚੱਲੀ ਜਾਂਦੀ ਹੈ।
ਉਹੀ ਤਾਂ ਹੁਣ ਪੋਲਿਊਸ਼ਨ ਤੋਂ ਤਾਂ ਬਹੁਤ ਮਤਲਬ ਬਚ ਕੇ ਰਹਿਣਾ ਚਾਹੀਦਾ ਇਹਦੇ ਕਰਕੇ ਹੀ ਬਿਮਾਰੀਆਂ ਫੈਲਦਿਆਂ ਬਹੁਤ ਜ਼ਿਆਦਾ। ਉਹੀ ਤੇ ਹੁਣ ਸਾਨੂੰ ਦੇਖਣਾ ਚਾਹੀਦਾ ਮਤਲਬ ਜਾ ਪੁਲ ਬਹੁਤ ਪੋਲਿਊਸ਼ਨ ਹੋ ਰਹੀ ਹੈ ਜਾਂ ਸਾਨੂੰ ਸਾਡਾ ਫਰਜ਼ ਬਣਦਾ ਜਾਂ ਆਪਾਂ ਗੌਰਮੈਂਟ ਨੂੰ ਆਪਾਂ ਗੌਰਮੈਂਟ ਨੂੰ ਇਨਫੋਰਮ ਕਰੀਏ ਕਿ ਵੀ ਇਹ ਫਲਾਣੀ-ਫਲਾਣੀ ਜਗ੍ਹਾ 'ਤੇ ਬਹੁਤ ਪੋਲਿਊਸ਼ਨ ਹੋ ਰਿਹਾ।
ਹਾਂਜੀ-ਹਾਂਜੀ, ਨਹੀਂ ਸਾਡੀ-ਸਾਡੀ ਗਰਮੈਂਟ ਵੀ ਵੇਖ ਪੁਲਿਸ ਨਾ ਇੱਧਰ ਛੋਟੇ- ਮੋਟ ਸਕਟਰ ਚ ਧਿਆ ਨੀ ਦੇ ਰਹੀ ਇਨਾ।
ਹਾਂਜੀ, ਨਹੀਂ ਵੈਸੇ ਅਗਰ ਆਪਾਂ ਕੋਲ ਕਰੀਏ ਤਾਂ ਵੈਸੇ ਸੁਣ ਲੈਂਦੇ ਨੇ ਉਹ ਜਿਵੇਂ ਉਹਨਾਂ ਨੇ ਕਈ ਜਗਾ ਤੇ ਰੱਖਿਆ ਤਾਂ ਸਿਸਟਮ ਐਸਾ ਮਤਲਬ ਉਹਨਾਂ ਨੂੰ ਕਾਲ ਕਰੋ। ਤੇ ਉਹ ਨਾਲੇ ਹੀ ਚੁੱਕ ਲੈਂਦੇ ਨੇ ਉਹ ਕਹਿੰਦੇ ਨੇ ਹਾਂਜੀ, ਬੋਲੋ ਕੋਈ ਦਿੱਕਤ ਹੈਗੀ ਏ ਤੇ।
ਉਹ ਫਿਰ ਕੰਪਲੇਂਟ ਵੀ ਦੱਬੀ ਜਾਂਦੀ। ਥੋੜੇ ਟਾਈਮ ਤੱਕ, ਜ਼ਿਆਦਾ ਸੁਣਦੀ ਵੀ ਨੀ ਗੌਰਰਮੈਂਟ ਇਧਰ ਦੀ ਨਾ।
ਹਾਂਜੀ
ਨਹੀਂ ਉਹ ਕੰਪਲੇਂਟ ਤਾਂ ਸੁਣ ਲੈਂਦੇ ਨੇ। ਪਰ ਧਿਆਨ ਨਹੀਂ ਦਿੰਦੇ ਇਨੇ ਦੇ, ਕਿਉਂਕਿ ਛੋਟੀ- ਮੋਟੀ ਕੰਪਲੇਂਟ ਹੁੰਦੀ ਐ। ਉਹਨਾਂ ਕੋਲ ਵੱਡੀਆਂ ਕੰਪਲੇਂਟਾਂ ਬਹੁਤ ਹੁੰਦੀਆਂ।
ਉਹੀ ਤੇ ਹੁਣ। ਥੋੜ੍ਹਾ ਪੋਲਿਊਸ਼ਨ ਹੁਣ ਉਹ ਲਵਾ -ਲ -ਲਾ ਲਉ ਜਨਰੇਟਰ ਲਗਾ ਲਉ। ਜਨਰੇਟਰ ਚੱਲ ਗਏ ਨੇ, ਉਹ ਚਲਾਦੇ ਨੇ ਇੰਨਾ ਪੋਲਿਊਸ਼ਨ ਹੁੰਦਾ ਜਨਰੇਟਰ ਚਲਾਣ ਨਾਲ। ਹੁਣ ਹਾਂਜੀ। ਡੀਜ਼ਲ ਦਾ ਹਾਂਜੀ ਹਾਂਜੀ।
ਹਾਂਜੀ। ਸਾਨੂੰ ਇਹਦੇ ਬਾਰੇ ਸਾਨੂੰ ਵੀ ਖੁਦ ਸੋਚ ਸੋਚਣਾ ਪਏਗਾ ਸਾਨੂੰ। ਸੋਚਣਾ ਪਏਗਾ ਜਨਤਾ ਨੂੰ ਵੀ ਸੋਚਣਾ ਪੂਰਾ ਪਏਗਾ।
ਹਾਂਜੀ। ਹੁਣ ਕਿੰਨੀਆਂ ਬਿਮਾਰੀਆਂ ਫੈਲ ਰਹੀਆਂ। ਛੋਟੇ ਬੱਚਿਆਂ ਨੂੰ ਦੇਖ ਲਓ। ਹਾਂਜੀ। ਪਹਿਲੇ ਟਾਈਮ ਦੇ ਬੱਚੇ ਦੇਖ ਲਓ ਅਤੇ ਹੁਣ ਦੇ ਟਾਈਮ ਦੇ ਦੇਖ ਲਓ।
ਹਾਂਜੀ ਹਾਂਜੀ। ਬਿਲਕੁਲ
ਹਾਂਜੀ। ਉਹੀ ਤੇ ਹੁਣ
ਜੇ ਸਾਡੀ-ਸਾਡੀ ਹਵਾ-ਹਵਾ ਸਾਡੀ ਆਕਸੀਜਨ ਹੀ ਲੈਣ ਦੀ ਜਿਹੜੀ ਹਵਾ ਹੈਗੀ। ਬਾਈ ਓ ਸਾਫ਼ ਨੀ ਹੋਏਗੀ, ਤੇ ਸਾਨੂੰ ਬਿਮਾਰੀਆਂ ਤਾਂ ਖੁਦ ਹੀ ਲੱਗਣਗੀਆਂ, ਆਪੇ ਸੋਚੋ ਤੁਸੀਂ ਕੀ ਬਣੂ।
ਹੈਲੋ। ਹਾਂਜੀ, ਉਹ ਤੁਹਾਡੀ ਵਾਜ ਕੱਟ ਰਹੀ ਹੈ ਵਿੱਚੋਂ।
ਨਹੀਂ- ਨਹੀਂ ਹਾਂਜੀ। ਤੁਹਾਡੀ ਕੱਟ ਗਈ ਸੀ। ਥੋੜ੍ਹੀ ਜੀ, ਆ ਗਈ, ਆ ਗਈ, ਬੋਲੋ। ਹਾਂਜੀ ਮੈਂ ਕਹਿ ਰਿਹਾ ਸੀ।
ਦੇ ਕਾਰਨ
ਹਾਂਜੀ, ਹਾਂਜੀ। ਹੋ ਗਿਆ ਮੈਂ ਕਹਿ ਰਿਹਾ ਸੀ ਹੁਣ ਸਾਡੀ ਹਵਾ ਸਾਫ਼ ਨਹੀਂ ਹੋਏਗੀ ਆਪਾਂ ਆਕਸੀਜਨ ਨੀ ਸਹੀ ਲੈ ਪਾਵਾਂਗੇ ਤੇ, ਸਾਨੂੰ ਬਿਮਾਰੀਆਂ ਤਾਂ ਲੱਗਣਗੀਆਂ ਹੀ ਖੁੱਦ।
ਹਾਂਜੀ। ਆਹੀ ਤੇ
ਸਾਨੂੰ ਤਾਂ ਇਸ ਕਾਰਨ, ਸਾਨੂੰ ਆਸੇ-ਪਾਸੇ ਪੇੜ ਲਾਣੇ ਜ਼ਿਆਦਾ ਚਾਹੀਦੇ, ਅੱਜ ਕੱਲ੍ਹ ਦੇ ਪੇੜ ਵੀ ਬਹੁਤ ਕੱਟ ਰਿਹਾ। ਕਿਉਂਕਿ ਪਾਪੂਲੇਸ਼ਨ ਇੰਨੀ ਹੋ ਰਹੀ ਹੈ। ਪੇੜ ਕੱਟਣ ਦੀ ਰਹਿਣ ਲਈ ਮਕਾਨ ਨੀ ਹੈ ਲੋਕ ਪੇੜ ਕੱਟ- ਕੱਟ ਕੇ ਬਣਾ ਰਹੇ ਆਪਣੇ ਮਕਾਨ।
ਹਾਂਜੀ ਕੱਟੀ ਜਾ ਰਹੇ ਨੇ ਲੋਕ, ਉਹੀ ਤੇ ਆ ਤੇ- ਦੇਖਣਾ ਚਾਹੀਦਾ ਐ। ਮਤਲਬ, ਅਹ ਸਾਡੀ ਵੀ ਡਿਊਟੀ ਬਣਦੀ ਐ। ਆਪਾਂ ਵੀ ਥੋੜ੍ਹੇ ਬਹੁਤ ਪਲਾਂਟ ਲਗਾਾਈਏ, ਸਾਡੀ ਵੀ ਡਿਊਟੀ ਬਣਦੀ ਹੈ।
ਹਾਂਜੀ ਬਿਲਕੁਲ ਬਿਲਕੁਲ।
ਹਾਂਜੀ ਮੈਂ ਆਪਾਂ ਤਾਂ ਲਵਾਏ ਪੈ। ਵੈਸੇ ਤੁਸੀਂ ਲਗਾਏ ਨੇ ਆਪਣੇ ਘਰ ਪਲਾਂਟ?
ਹਾਂਜੀ ਸਾਡੇ ਘਰ ਆਪਾਂ ਲਾਏ ਦੇ ਆ ਤਿੰਨ-ਚਾਰ ਪੇੜ ਪੌਦੇ ਲਾਏ ਦੇ ਆ ਜੀ। ਸਾਡੀ ਗੈਲਰੀ 'ਚ ਲੱਗੇ ਦੇ ਬਾਹਰ।
ਅੱਛਾ- ਅੱਛਾ ਹਾਂਜੀ-ਹਾਂਜੀ ਵੈਸੇ ਵਧੀਆ ਹੀ ਹੁੰਦੇ ਨੇ ਉਹ
ਹੋਰ ਆਪਾਂ ਸਾਡੇ ਇੱਧਰ ਗਰਾਊਂਡ ਵੀ ਹੈਗਾ ਨਾ। ਆਪਾਂ ਗਰਾਊਂਡ ਚ ਵੀ ਲਾ ਦਿੰਦੇ ਐ। ਜੇ ਸਾਡਾ ਮਨ ਕਰਦਾ ਨਾ। ਕਿਸੇ ਦੀ ਮੰਨ ਲਓ ਕੋਈ ਕਿਸੇ ਦਾ ਬਰਥਡੇ ਬੂਡੇ ਹੋ ਗਿਆ ਉਹਦੇ ਨਾਮ ਇੱਕ ਪੇੜ ਲਾ ਤਾ ਆਪਾਂ ਨਾ ਐਵੇਂ ਕਰ ਲੈਂਦੇ।
ਹਾਂਜੀ ਹਾਂਜੀ, ਇਹ ਵਧੀਆ ਕੰਮ ਜੇ।
ਹਾਂਜੀ ਹਾਂਜੀ ਪਤਾ ਕੀ ਸਾਡੇ ਇੱਧਰ ਦੀ ਨਾ ਔਕਸੀਜਨ ਥੋੜ੍ਹੀ ਸਾਡੇ ਇੱਧਰ ਜਿਹੜੀ ਵਾਯੂ ਹੈ, ਏਅਰ ਕੰਡੀਸ਼ਨਰ ਹੈਗੀ ਨਾ। ਉਹ ਥੋੜ੍ਹੀ ਖ਼ਰਾਬ ਆ। ਕਿਉਂਕਿ ਇੱਧਰ ਸਾਰੀ ਇੰਡਸਟਰੀ ਏਰੀਆ ਸਾਡਾ।
ਹਾਂਜੀ, ਹਾਂਜੀ।
ਫੈਕਟਰੀਆਂ ਬੜੀਆਂ ਆਸੇ -ਪਾਸੇ ਫਿਰ ਸਾਨੂੰ ਖੁਦ ਹੀ ਸੋਚਣਾ ਪੈਣਾ ਆਪਣਾ।
ਹਾਂਜੀ। ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲ ਕਰਕੇ ਜੀ।
ਹਾਂਜੀ, ਹਾਂਜੀ। ਮੈਨੂੰ ਵੀ ਤੁਹਾਡੇ ਨਾਲ ਗੱਲ ਕਰਕੇ ਬਹੁਤ ਵਧੀਆ ਲੱਗਿਆ।
ਕੁਛ ਸਿੱਖਣ ਨੂੰ ਮਿਲਿਆ।
ਹਾਂਜੀ ਹਾਂਜੀ ਮੈਨੂੰ ਵੀ ਤੁਹਾਡੇ ਕੋਲੋਂ ਬਹੁਤ ਸਿੱਖਣ ਨੂੰ ਮਿਲਿਆ ਜੀ।
ਹਾਂਜੀ ਠੀਕ ਹੈ ਜੀ।
ਠੀਕ ਹੈ ਜੀ ਓਕੇ।